ਹੈਲੋ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ।
ਬਸ ਵਧੀਆ ਤੁਸੀਂ ਠੀਕ ਹੋ।
ਹਾਂਜੀ ਹਾਂਜੀ ਅਸੀਂ ਵੀ ਵਧੀਆ। ਹੋਰ ਕੀ ਕਰ ਰਹੇ ਸੀਗੇ ਲੰਚ ਤਾਂ ਹਜੇ। ਹਜੇ ਲੰਚ ਨਹੀਂ ਹੋਇਆ ਕਿਉਂਕਿ ਅੱਜ ਕੱਲ੍ਹ ਤੁਸੀਂ ਪਤਾ ਬੱਚਿਆਂ ਦੀ ਵੇਕੇਸ਼ਨ ਚੱਲ ਰਹੀ ਹੈ। ਤਾਂ ਰੂਟੀਨ ਸਾਰਾ ਖਰਾਬ। ਹੋਇਆ ਆ ਉਹਦੇ ਕਰਕੇ ਨਾ।
ਅੱਛਾ ਜੀ ਨਹੀਂ ਇਸ ਦਿਨ ਛੁੱਟੀਆਂ ਚ। ਚਾਹੀਦੇ ਆ ਰਹਿਣ। ਬੱਚਿਆਂ ਨੂੰ ਲੈ ਕੇ ਬੱਚਿਆਂ ਨੇ ਹੋਰ ਕਿੱਥੇ ਜਾਣਾ ਹੁੰਦਾ ਹੈ।
ਬਿਲਕੁੱਲ ਬਿਲਕੁੱਲ ਸਾਫ਼ ਪਰ ਬੱਚੇ ਇੰਤਜ਼ਾਰ ਕਰਦੇ ਕਿ ਛੁੱਟੀਆਂ ਪੈਣ ਤਾਂ ਕਿਤੇ ਘੁੰਮਣ ਫਿਰਨ ਜਾਈਏ
ਹਾਂਜੀ ਲੋਕਲ ਵਾਲੇ ਤਾਂ ਫਿਰ ਹੋ ਹੀ ਆਂਦੇ ਨੇ ਬਾਹਰ ਵਾਲਿਆਂ ਨੂੰ ਸਾਲ ਪੂਰਾ ਸਾਲ ਦਾ ਵੇਟ ਕਰਨਾ ਪੈਂਦਾ ਕਿ ਹਾਂ ਛੁੱਟੀਆਂ ਪੈਣਗੀਆਂ ਤੇ ਜਾਵਾਂਗੇ
ਉਹ ਵੀ ਗੱਲ ਥੋੜ੍ਹੀ ਸਹੀ ਹੈ ਲੇਕਿਨ ਅੱਜ ਕੱਲ ਲੋਕਲ ਵਾਲੇ ਵੀ ਦੇਖੋ ਨਾ ਬੱਚੇ ਦੇ ਸਾਲ ਭਰ ਕਦੇ ਟੈਸਟ ਨੇ ਕਦੀ ਇਗਜ਼ਾਮ ਨੇ ਕਦੀ ਫਸਟ ਟਰਮ ਕਦੀ ਸੈਕੰਡ ਟਰਮ ਨਹੀਂ ਪਾਉਂਦੇ ਬੱਚੇ ਉਹ ਵੀ ਬੱਚਿਆਂ ਦੀ ਪੜ੍ਹਾਈਆਂ ਬਹੁਤ ਅੱਜ ਕੱਲ੍ਹ ਹੋ ਗਈਆਂ ਨੇ ਹਾਰਡ
ਹਾਂਜੀ ਓਹ ਫਿਰ ਪੇਰੈਂਟਸ ਦਾ ਵੀ ਪੂਰਾ ਫੋਕਸ ਰਹਿੰਦਾ ਕਿ ਹਾਂ ਸਾਡੇ ਬੱਚਾ ਕਿੰਨਾ ਕੇ ਹੈਗਾ
ਬਿਲਕੁੱਲ ਬਿਲਕੁੱਲ ਬੱਚਿਆਂ ਨੂੰ ਹੀ ਧਿਆਨ ਕਰਨਾ ਪੈਂਦਾ ਅੱਜ ਕੱਲ੍ਹ ਤਾਂ ਬੱਚੇ ਦੇ ਰੂਟੀਨ ਦੇ ਹਿਸਾਬ ਨਾਲ ਹੀ ਆਪਣਾ ਰੂਟੀਨ ਆਪਣਾ ਸਭ
ਹਾਂਜੀ-ਹਾਂਜੀ-ਹਾਂਜੀ ਸਾਡਾ ਆਪਣਾ ਰੋਟੀਨ ਖ਼ਰਾਬ ਹੋਇਆ ਪਿਆ ਹੈਗਾ ਬੱਚਿਆਂ ਦੇ ਰੋਟੀਨ ਨਾਲ
ਬਿਲਕੁੱਲ ਸਹੀ ਗੱਲ ਬਸ ਇਹ ਤਾਂ ਕਹਿੰਦੇ ਨਾ ਜਦੋਂ ਵੇਕੇਸ਼ਨ ਹੁੰਦੀ ਐ ਤਾਂ ਹੀ ਓ ਥੋੜ੍ਹਾ ਜਿਹਾ ਟਾਈਮ ਆਪਣੇ ਹਿਸਾਬ ਨਾਲ ਕੱਢ ਲੈਂਨੇ ਆ ਨਹੀਂ ਤਾਂ ਸਾਰਾ ਬੱਚਿਆਂ ਦੇ ਹਿਸਾਬ ਨਾਲ ਰੂਟੀਨ ਚੱਲਦਾ ਐ ਜੋ ਸਵੇਰੇ ਬੱਚਿਆਂ ਦੇ ਨਾਲ ਸਟਾਰਟ ਹੁੰਦਾ ਬੱਚਿਆਂ ਦੇ ਨਾਲ ਰਾਤ ਤੱਕ ਚੱਲਦਾ ਆ
ਹਾਂਜੀ-ਹਾਂਜੀ
ਹਾਂਜੀ ਹੋਰ ਦੱਸੋ ਸਾਡੇ ਇੱਥੇ ਤਾਂ ਬਹੁਤ ਗਰਮੀਆਂ ਜੀ ਬੁਰੇ ਈ ਹਾਲ
ਅੱਜ ਇੱਧਰ ਵੀ ਬਹੁਤ ਗਰਮੀ ਆਈ ਸੀ ਪਰਸੋਂ ਬਾਰਿਸ਼ ਇੱਥੇ ਬਹੁਤ ਤੇਜ਼ ਹਨੇਰੀ ਵੀ ਆਈ ਸੀ ਬਾਰਿਸ਼ ਵੀ ਬਹੁਤ ਤੇਜ਼ ਸੀ ਇੱਧਰ ਕੱਲ ਵੀ ਬਹੁਤ ਗਰਮੀ ਸੀ ਤੇ ਅੱਜ ਤੇ ਬਹੁਤ ਜ਼ਿਆ
ਬਿਲਕੁੱਲ ਬਿਲਕੁੱਲ ਬਹੁਤ ਗਰਮੀ ਇੱਥੇ ਵੀ ਬਹੁਤ ਗਰਮੀ ਐ ਜੀ ਬਹੁਤ ਜ਼ਿਆਦਾ ਬੇ ਹਾਲ ਹੈ ਗਰਮੀ ਨਾਲ
ਬਾਹਰ ਤੇ ਮੈਂ ਸੋਚਿਆ ਸੀ ਮੈਂ ਬਾਜ਼ਾਰ ਜਾਵਾਂਗੀ ਬਟ ਬਾਜ਼ਾਰ ਕਿੰਨੇ ਜਾਣਾ-
ਬਿਲਕੁੱਲ ਨਹੀਂ ਜਾਇਆ ਜਾਂਦਾ ਜੀ ਬਾਜ਼ਾਰ ਕੀ ਬਾਹਰ ਦੇਖਣ ਨੂੰ ਜੀਅ ਨੀ ਕਰਦਾ ਇੰਨੇ ਬੁਰੇ ਹਾਲ ਨੇ ਦੇਖੋ ਸ਼ਾਮ ਤੱਕ ਦੇਖੋ ਤੁਸੀਂ ਸੱਤ ਵਜੇ ਤੱਕ ਵੀ ਦੇਖੋ ਤੁਹਾਨੂੰ ਸੂਰਜ ਦਿਖਾਈ ਦੇ ਗਾ ਇੰਨੀ ਸੇਕ ਹੁੰਦਾ ਸੂਰਜ ਦਾ ਸੱ
ਹਾਂਜੀ ਬਿਲਕੁੱਲ-ਬਿਲਕੁੱਲ ਜੀ ਬਿਲ
ਹਾਂਜੀ ਹੋਰ ਦੱਸੋ ਸਵੇਰੇ ਸਵੇਰੇ ਕਿੱਦਾਂ ਤੁਹਾਡਾ ਰੂਟੀਨ ਕੀ ਕਰਦੇ ਹੋ ਸਵੇਰੇ
ਮੈਂ ਮੇਰਾ ਰੂਟੀਨ ਪਹਿਲੇ ਠੀਕ ਸੀ ਹੁਣ ਥੋੜਾ ਵਿਗੜ ਗਿਆ-
ਠੀ
ਵਿਗੜ ਗਿਆ ਨਹੀਂ ਪਹਿਲੇ ਤਾਂ ਮਤਲਬ ਸਵੇਰੇ ਉੱਠ ਕੇ ਪਹਿਲਾਂ ਗਿਲਾਸ ਪਾਣੀ ਦਾ ਪੀਂਦੀ ਆ ਕੋਸਾ ਕਰਕੇ ਗਰਮੀਆਂ ਚ ਸਿਰਫ ਤਾਜ਼ਾ ਪਾਣੀ ਪੀਂਨੀ ਆ ਮੈਂ ਜੇ ਮੈਨੂੰ ਆ ਆਪਣੇ ਆਪ ਨੂੰ ਮਤਲਬ ਲੱਗਦਾ ਕਿ ਮੈਂ ਮੋਟੀ ਹੋ ਰਹੀ ਆ ਫਿਰ ਮੈਂ ਵਿਚ ਇੱਕ ਚਮਚਾ ਸ ਸ਼ਹਿਦ ਦਾ ਪਾ ਕੇ ਪੀ ਲੈਨੀ ਆ ਨਿੰਬੂ ਨਹੀਂ ਪਾਉਂਦੀ। ਸ਼ਹਿਦ ਦਾ ਚਮਚਾ ਮੈਂ ਰੋਜ਼ ਇੱਕ ਇੱਕ ਮਨ ਤੁਨੂੰ ਕਰਨਾ ਹੀ ਕਰਨਾ ਹ। ਮੈਨੂੰ ਆਪਣੇ ਆਪ ਨੂੰ ਆਪਣਾ ਸਰੀਰ ਹਲਕਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਅ। ਫੇਰ ਉਸ ਤੋਂ ਬਾਅਦ ਫੇਿਰ ਮੈਂ ਛੱਡ ਦ ਦਿੰਦੀ ਹਾਂ ਮੈਂ ਬਾਹਰ ਦੀ ਚੀਜ਼ ਕੋਈ ਨੀ ਖਾਣੀ ਮੈਂ ਬਾਹਰ ਦੀ ਚੀਜ਼ ਕੋਈ ਨਹੀ ਖਾਣੀ।
ਬਹੁਤ ਵਧੀਆ ਹੈ, ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਨਹੀਂ ਤਾਂ ਲੋਕੀ ਅੱਜ ਕੱਲ੍ਹ ਤਾਂ ਫਾਸਟ ਫੂਡ ਹੀ ਖਾਂਦੇ ਨੇ ਕੁਛ ਨੀ ਚਾਹੀਦਾ।
ਛੋਲੇ ਤਾਂ ਮੈਂ ਖਾਂਦੀ ਹੀ ਨਹੀਂ। ਨਾ ਭਟੂਰੇ ਛੋਲੇ ਘਰ ਦੀ ਬਣੀ ਚੀਜ਼ਾਂ ਖਾ ਲਾਂਗੀ ਮੈਂ ਮੈ ਮੈਦਾਾਂ ਤੇ ਮੈਦਾ ਨਹੀਂ ਖਾਣਾ ਚਾਹੀਦਾ ਜਾਂ ਉਹ ਸਾਡੀ ਤੁਹਾਨੂੰ ਪਤਾ ਤੇ ਹੈ। ਸਿਹਤ ਲਈ ਬਹੁਤ
ਬਿਲਕੁਲ, ਬਿਲਕੁਲ, ਬਿਲਕੁਲ ਜੀ ਬਿਲਕੁਲ।
ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਨੀ ਮੈਦਾ ਮੈਦਾ ਬੱਚਿਆਂ ਨੂੰ ਨੀ ਦਿੰਦੀ ਹੁਣ ਕੱਲ ਪਰਸੋਂ ਉਹਨਾਂ ਨੇ ਬਹੁਤ ਜ਼ਿਆਦਾ ਐਕਸਟਰਾ ਖਾ ਲਿਆ ਸੀ। ਸਵੇਰੇ ਭਟੂਰੇ ਛੋਲੇ ਖਾ ਲਏ ਸ਼ਾਮੀ ਉਹਨਾ ਨੇ ਚੌਮਿਨ ਖਾਲ ਲ ਮੋਮੋਜ ਖਾ ਲੈ, ਸਪ੍ਰਿੰਗ ਰੋਲ ਖਾ ਲੈ ਫੇਮੈਸ ਉਹਦੇ ਮਾਮੂ ਨਹੀਂ ਮਨਾ ਕਰ ਦਿੱਤਾ। ਕਹਿੰਦਾ ਹੁਣ ਪੰਜ ਦਿਨ ਸਾਨੂੰ ਕੁਛ ਨੀ ਲਿਆ ਕੇ ਦੇਣਾ ਬਜ਼ਾਰੋਂ। ਕਰ ਬਹਿ ਕੇ ਖਾਓ ਜੋੋ ਖਾਣਾ
ਬਿਲਕੁਲ, ਬਿਲਕੁਲ, ਨੁਕਸਾਨ ਕਰਦਾ ਬੱਚਿਆਂ ਦੀ ਨਾ ਕਿਉਂਕਿ ਹਾਂਜੀ, ਹਾਂਜੀ। ਨਹੀਂ ਹੋਣਾ ਵੀ ਚਾਹੀਦਾ ਅੱ ਦੇ ਟਾਈਮ ਤੇ ਜੋ ਅੱਜ ਕਲ ਦੀ ਦੇਖ ਤੁਸੀਂ ਬਹੁਤ ਐਟਮੋਸਫੇਅਰ ਚੱਲ ਰਿਹਾ ਅੱਜ ਕੱਲ ਬੱਚਿਆਂ ਦੀ ਹੈਲਥ ਨਹੀਂ ਦੇਖੋ ਬੱਚੇ ਡਾਇਜੈਸਟ ਨਹੀਂੀ ਕਰ ਪਾਦੇ ਕੋਈ ਅੱਜ ਕੱਲ ਪਿਰ ਨਹੀਂ ਹੈ। ਸਰਭ ਦੇ ਵਿੱਚ ਮਿਲਾਵਟ ਬੱਚਿਆਂ ਨੂੰ ਕੀ ਇਨਸਾਨ ਖਿਲਾ ਦੇਵੇ ਸਬਜ਼ੀਆਂ ਲੈ ਲੋ ਤੁਸੀਂ। ਫਰੂਟਸ ਲੈ ਲੋ, ਦੁੱਧ ਲੈ ਲੋ। ਘਿਓ ਲੈ ਲੋ, ਸਭ ਚ ਮਿਲਾਵਟ ਹੈ ਅੱਜ ਕਲ ਬਿਲਕੁਲ ਦੇਖੋੁ ਅੱਜਕੱਲ ੋਟ ਛੋੇ ਬਿਆਂ ਕਹਦੇ ਜ ਗੋਡ ਨੂੰ ਦੁਖਦੇ ਹੈ। ਸਾਡੇ ਕਮਰ ਦੁਖਦੀ ਹੈ।
ਥੋੜਾ ਜਿਹਾ ਜਾਣਗੇ। ਤੇ ਨਾਲ ਹੀ ਮੇਰੇ ਲੱਤਾਂ ਭੀੜ ਹੋਣੀੀਆਂ।
ਬਸ, ਬਸ ਉਹੀਓ ਕਹਿ ਨਾ ਬੱਚਿਆਂ ਤੋਂ ਖਾਣਾ ਪੀਣਾ ਸਹੀ ਨੀ ਹੈ। ਬੱਚਿਆਂ ਦੀ ਖੁਰਾਕ ਅੱਛੀ ਨੀ ਹੈ ਬਸ ਜੋ ਦੇਖੋ ਤੁਸੀਂ ਅੱਜ ਕੱਲ੍ਹ ਖੇਤਾਂ ਦੇ ਵਿੱਚ ਕੋਈ ਅਸਲੀ ਚੀਜ਼ ਥੋੜ੍ਹੀ ਜ
ਹਾਂਜੀ ਸਾਰੇ ਹਾਂਜੀ ਦਵਾਈਆਂ ਜ਼ਹਿਰ ਵਾਲੀਆਂ ਦਵਾਈਆਂ ਦਵਾਈਆਂ ਨਾਲ ਹੀ ਉਗਦੇ ਪਏ ਨੇ ਸਾਰਾ ਕੁਛ ਫੇਰ ਉਹਦੇ ਤੋਂ ਹੀ ਬੱਚੇ ਬਿਮਾਰ ਹੁੰਦੇ ਆ
ਕਿੱਦਾਂ ਲਾਲ ਰੰਗ ਦੀਆਂ ਲੀਚੀਆਂ ਕੀਤੀਆਂ ਹੁੰਦੀਆਂ ਨੇ ਕਿੰਨਾ ਕੁ ਸੋਹਣੀਆਂ ਪੱਕੀਆਂ ਹੋਈਆਂ ਲੀਚੀਆਂ ਹੈ, ਗੀਆਂ ਨੇ ਉਹ ਦੇਖੋ ਪੇਂਟ ਕੀਤਾ ਹੁੰਦਾ ਉਹਦੇ ਉੱਪਰ
ਹਾਂਜੀ ਨਹੀਂ ਬੱਚਿਆਂ ਨੂੰ ਤੇ ਬ ਬਚੀਆਂ ਨੂੰ ਤੇ ਮੈਂ ਮਤਲਬ ਸਵੇਰੇ ਉੱਠਦੇ ਨੇ ਉਡਦੇ ਨਾਲ ਪਹਿਲਾਂ ਬਰੱਸ਼ ਕਰਦੇ ਨੇ ਫਿਰ ਉਹਨਾਂ ਨੂੰ ਦੁੱਧ ਚ ਮੈਂ ਇੱਕ ਉਹਨਾਂ ਵਾਸਤੇ ਪਾਊਡਰ ਬਣਾਇਦਾ ਬਦਾਮ ਕਾਜੂ ਤੇ ਮਖਾਣੇ ਤੇ ਧਾਕੇ ਵਾਲੀ ਮਿਸ਼ਰੀ ਉਹ ਪਾਊਡਰ ਬਣਾ ਕੇ ਮੈਂ ਰੱਖਿਆ ਦਾ ਉਹਨਾ ਦਾ ਉਹ ਪਾ ਦਦੀ ਆ ਬੰ ਰਹਿੰਦਾ ਉਹ ਖਾ ਕੇ ਨਾ ਬੱਚਾ ਫ ਦੁ ਹਾਂਜੀ ਪ੍ਰੋਟੀਨ ਸ਼ੇਕ ਬਣਾ ਕੇ ਦੇਣੀ ਆ ਸਵੇਰੇ ਜੇ ਉਹ ਬਦਾਮ ਖਾਲੀ ਮੈਂ ਬਦਾਮ ਵੀ ਕਿਸ ਟਾਈਮ ਫੜਾ ਦਿੰਦੀ ਹਾਂ ਮੇਰੀ ਛੋਟੀ ਗੁੜੀਆ ਹੈਗੀ ਆ ਉਹ ਬਦਾਮ ਨਹੀਂ ਖਾਂਦੀ ਉਹਨੂੰ ਬਦਾਮ ਖਾਣਾ ਬਹੁਤ ਔਖਾ ਖੇਰ ਬਹੁਤ, ਬਹੁਤ ਔਖਾ ਉਹਨੂੰ ਬਦਾਮ ਖਵਾਉਣਾ ਮੈਨੂ, ਮੈਨੂੰ ਕਹਿੰਦੀ ਮੰਮਾ ਮੈ ਨਾ ਕ੍ਰਸ਼ ਕਰਕੇ ਦੇ ਦੋ ਮੈਂ ਸਵੇਰੇ ਉਹਨੂੰ ਕ੍ਰਸ਼ ਕਰਕੇ ਦਿੱਤ ਉਹ ਵੀ ਨੀ ਗਿਆ ਉਹਦੇ ਅੰਦਰ ਮੈਂ ਕਿਹਾ ਨਾ ਖਾ ਤੂੰ ਨਾ ਖਾ ਤੂੰ ਕੋਈ ਗੱਲ ਨੀ ਫੇਰ ਉਹਨੇ ਖਾਧਾ ਹੀ ਨੀ ਫੇਰ ਐਵੇਂ ਦੁੱਧ ਪੀਤਾ ਉਹਨੇ ਬੋਨਵੀਟਾ ਵਗੈਰਾ ਉਹ ਵੀ ਚੀਜ਼ ਉਹ ਨੀ ਦੇਣੀ ਚਾਹੀਦੀ ਉਹਨਾਂ ਚ ਵੀ ਬੜੇ ਕੈਮੀਕਲ
ਬਿਲਕੁਲ-ਬਿਲਕੁਲ ਸਭ ਬੇਕਾਰ ਦੀਆਂ ਚੀਜ਼ਾਂ ਨੇ ਹੈ
ਹਾਂਜੀ ਘਰੇ ਬੰਦਾ ਪ੍ਰੋਟੀਨ ਸ਼ੇਕ ਵਗੈਰਾ ਪ੍ਰੋਟੀਨ ਪਾਊਡਰ ਬਣਾ ਕੇ ਰੱਖ ਲਵੇ
ਬਿਲਕੁਲ-ਬਿਲਕੁਲ ਸਹੀ ਗੱਲ ਹੈ ਹਮ ਠੀਕ ਹੈ
ਅ ਲੇਡੀਜ਼ ਲਈ ਕੋਈ ਸ਼ੇਕ ਪਾਊਡਰ ਵਗੈਰਾ ਕਿਵੇਂ ਬਣਾਈ ਅਸ ਜ-
ਲੇਡੀਜ਼ ਲਈ ਵੀ ਇਹੀ ਸਭ ਹੈ ਦੇਖੋ ਮੈਂ ਮਖਾਣੇ ਹੈ ਕਮਰ ਕਸ ਹੈ ਥੋੜ੍ਹੀ ਬਹੁਤ ਪਾਲੇ ਇਨਸਾਨ ਹੋਰ ਇਹੀ ਸਭ ਚੀਜ਼ਾਂ ਨੇ ਬਦਾਮ ਪਾ ਲੇ ਕਿਸ਼ਮਿਸ਼ ਪਾ ਲਏ ਤੇ ਆਪਣੇ ਫੁੱਲ ਮਖਾਨੇ ਜਿਹੜੇ ਹੁੰਦੇ ਆ ਰੋਸਟ ਕਰਕੇ
ਨਿ ਪਾਊਡਰ ਕਿਸ਼ਮਿਸ਼, ਕਿਸ਼ਮਿਸ਼ ਤੇ ਫੇਰ ਗਿੱਲੀ-ਗਿੱਲੀ ਹੋ ਜਾਂਦੀ ਹੈ ਨਾ
ਹਾਂ ਨਹੀਂ ਥੋੜ੍ਹਾ ਚੌਪ ਕਰਕੇ ਬਾਅਦ ਚੋਂ ਪਾ ਲੈਂਦਾ ਨਹੀਂ ਤਾਂ ਇਦਾਂ ਮੁੱਠੀ ਭਰ ਕੇ ਬਾਅਦ ਚੋਂ ਪਾ ਲੈਂਦੇ ਹੈ ਮੈਂ ਤਾਂ ਦੇਖੋ ਜੋ ਮਨੱਕੇਚ ਆ ਆਪਣੇ ਰਾਤ ਨੂੰ ਭਿਗੋ ਲਈਦੇ ਹੈ
ਜ ਹਾਂਜੀ ਨਹੀਂ ਮੇਰੇ ਬੱਚੇ ਤਾਂ ਅਨਜੀਰ ਸੁੱਕੀ ਖਾ ਕੀ ਖਾ ਕੇ ਖੁਸ਼ ਹੈਗੇ
ਨਹੀਂ ਮੈਂ ਆਪਣੇ ਲਈ ਗੱਲ ਕਰ ਰਹੀ ਹਾਂ ਬੱਚਿਆਂ ਲਈ ਨਹੀਂ ਮੈਂ ਆਪਣੇ ਲਈ ਗੱਲ ਕਰੀ ਹਾਂ ਰਾਤ ਨੂੰ ਅੰਜੀਰ ਦੀ ਗੋਲੀ ਹਨਾ ਤਾਂ ਥੋੜੀ ਜਿ ਚੀਆ ਸੀਡਸ ਵਿੱਚ ਪਾ ਲਏ ਉਹਦਾ ਆਪਣਾ ਦੁੱਧ ਦੇ ਵਿੱਚ ਮਿਕਸ ਕਰਕੇ ਸਵੇਰੇ ਗ੍ਰਾਇੰਡ ਕਰਕੇ ਆਪਣਾ ਉਹ ਪੀ ਲਿਆ
ਅੱਛਾ ਜੀ
ਹਾਂਜੀ
ਇਹਦੇ ਨਾਲ ਕੀ ਹੁੰਦਾ
ਦੇਖੋ ਥੋੜ੍ਹੀ ਹੁਨ ਦੇਖੋ ਥਰਟੀ ਫਾਈਵ ਦੇ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸਰੀਰ ਚ ਕੈਲਸ਼ੀਅਮ ਬੰਦ ਹੋ ਜਾਂਦਾ ਹੈ ਬਨਣਾ
ਹਾਂਜੀ ਕੈਲਸ਼ੀਅਮ ਹਾਂਜੀ ਹਾਂਜੀ
ਕੈਲਸ਼ੀਅਮ ਲੇਡੀਜ਼ ਨੂੰ ਚਾਹੀਦਾ ਹੀ ਚਾਹੀਦਾ ਹੈ ਬਸ ਕੈਲਸ਼ੀਅਮ ਦੀ ਪੂਰਤੀ ਕਰਦਾ ਆਪਣੇ ਤੁਹਾਡੇ ਜਿੱਦਾਂ ਬੋਨਸ ਦੇ ਵਿੱਚ ਪੇਨ ਹੈ ਤੁਹਾਡੀ ਕਮਰ ਦਰਦ ਵਿੱਚ ਹੈ ਕਾਫੀ ਰਿਲੀਫ਼ ਮਿਲਦਾ ਅਗਰ ਤੁਸੀਂ ਰੈਗੂਲਰ ਓਨੂੰ ਪੀਓ ਤਾਂ
ਅੱਛਾ ਅੱਛਾ
ਹਾਂਜੀ ਹਾਂਜੀ ਹੋਰ ਮੋਰਨਿੰਗ ਵਾਕ ਵਗੈਰਾ ਜਾਂਦੇ ਹੋ ਤੁਸੀਂ ਸਵੇਰੇ
ਨਹੀਂ ਹੁਣ ਤਾਂ ਨਹੀਂ ਮੈਂ ਮੋਰਨਿੰਗ ਵਾਕ ਹੀ ਜਾਂਦੀ ਮੈਨੂੰ ਮੈਨੂੰ ਨਹੀਂ ਨਹੀਂ ਮੈਂ ਨੀ ਜਾਦੀ ਮੋਰਨਿੰਗ ਵਾਕ ਨਹੀਂ ਕਰਦੀ ਨਹੀਂ ਮੈਂ ਓਵੇਂ ਚਲੇ ਜਾਂਦੀ ਹਾਂ ਮਤਲਬ ਜੇ ਬਾਜ਼ਾਰ ਵਗੈਰਾ ਜਾਣਾ ਉਹ ਪੈਦਲ ਮੈਂ ਚੱਲ ਜਾਂਦੀ
ਠੀਕ ਹੈ ਨਹੀਂ ਅੱਜ ਕੱਲ ਤਾਂ ਬਹੁਤ ਟਰੈਂਡ ਬਣਿਆ ਹੋਇਆ ਨਾ ਕਿ ਮੋਰਨਿੰਗ ਦੇ ਵਿੱਚ ਵਾਕ ਕਰਨ ਜਾਣਾ ਤਾਂ ਉੱਥੇ ਹੀ ਯੋਗਾ ਵੀ ਕਰ ਲੈਂਦੇ ਹੈ ਲੋਕੀ
ਨਹੀਂ ਨਹੀਂ ਮੈਂ ਮੈਂ ਆਪਣੇ ਮੈਂ ਆਪਣੇ ਸਰੀਰ ਨੂੰ ਬਹੁਤ ਫਿਟ ਰੱਖਿਆ ਦਾ ਮੈਨੂੰ ਮਾੜਾ ਜਿਹਾ ਵੀ ਹੁੰਦਾ ਨਾ ਕਿ ਫੀਲ ਮੈਨੂੰ ਮਾੜਾ ਜਿਹਾ ਫੀਲ ਹੁੰਦਾ ਕਿ ਮੈਂ ਇਸ ਜਗ੍ਹਾ ਤੋਂ ਸਾਈਡ ਵਾਲਾ ਫੈਟ ਵੱਧਦਾ ਪਿਆ ਮੇਰਾ ਕੁਛ ਹੁੰਦਾ ਪਿਆ ਫਿਰ ਮੈਂ ਉਸ ਆਪਣੀ ਆਪਣੇ ਆਪ ਨੂੰ ਕੰਟਰੋਲ ਕਰ ਲੈਣੀ ਐਂ ਬਈ, ਮੈਂ, ਇਹ ਚੀਜ਼ ਖਾਣੀ ਨਹੀਂ ਖਾਣੀ। ਫਿਰ ਮੇਰਾ ਉਹ ਸਹੀ ਹੋ ਜਾਂਦਾ, ਉਹ ਸਹੀ ਹੋ ਜਾਂਦਾ। ਸਾਈਡ ਵਾਲਾ ਫੈਟ, ਜਿਹੜਾ ਹੁੰਦਾ ਉਹ ਸਹੀ ਹੋ ਜਾਂਦਾ ਫਿਰ, ਬੰਦੇ ਨੂੰ ਆਪਣੇ ਸਰੀਰ ਦਾ ਪਰ ਆਪਣੇ ਦਾ ਪਤਾ ਹੁੰਦਾ, ਉਹਨੂੰ ਕਿਹੜੀ ਚੀਜ਼ ਦੀ ਲੋੜ ਹੈਗੀ।
ਬਿਲਕੁਲ ਸਹੀ ਗੱਲ ਐ, ਬਿਲਕੁਲ ਨਹੀਂ ਲੋਕੀ ਅੱਜ- ਕੱਲ ਦੇਖਦੇ ਹੀ ਉਹ ਧਿਆਨ ਨਹੀਂ ਰੱਖ ਕਰਦੇ ਆਪਣਾ
ਨਹੀਂ ਮੈਂ, ਨਹੀਂ- ਨਹੀਂ ਮੈਂ, ਮੇਰਾ ਐ ਹਿਸਾਬ ਨਹੀਂ ਹੈ ਹੁਣ ਮੈਂ, ਰੋਟੀ ਰੋਟੀ ਖਾਧੀ, ਆਲੂ ਵਾਲੀ ਰੋਟੀ ਖਾਧੀ ਏ। ਹੁਣ ਮੈਂ ਦੁਪਹਿਰੇ ਕੁਛ ਨੀ ਖਾਣਾ, ਹੁਣ ਸ਼ਾਮੀ ਹਲਕਾ ਜਾ ਕੁਛ ਸਨੈਕਸ ਲੈ ਲਾਂਗੀ, ਅਦਰਵਾਈਜ਼ ਕੁਛ ਨਹੀਂ।
ਨਹੀਂ, ਨਹੀਂ, ਬਹੁਤ ਵਧੀਆ ਧਿਆਨ ਰੱਖਣਾ।
ਆਪਣੇ ਸਰੀਰ ਦਾ, ਆਪਣੇ ਸਰੀਰ ਦਾ ਧਿਆਨ ਆਪ ਹੀ ਰੱਖਣਾ, ਹੋਰ ਕਿਸੇ ਨੇ ਰੱਖਣਾ ਨੀ। ਅਸੀਂ ਫੇਰ ਕਿਸੇ ਅਸੀਂ ਫੇਰ, ਕਿਸੇ ਦੇ ਸਰੀਰ ਦਾ ਧਿਆਨ ਰੱਖ ਲਾਂਗੇ ਬ ਬੱਚਿਆਂ ਦੇ ਰੱਖ ਲਾਂਗੇ, ਹਸਬੈਂਡ ਦੇ ਰੱਖ ਲਵਾਂਗੇ, ਜਿਹੜੇ ਸਾਡੇ ਤੋਂ ਵੱਡੇ ਨੇ ਉਹਨਾਂ ਦਾ ਧਿਆਨ ਰੱਖਾਂਗੇ, ਸਾਡਾ ਕਿੰਨੇ ਧਿਆਨ ਰੱਖ ਸਾਨੂੰ ਆਪ-
ਬਿਲਕੁਲ ਸਹੀ ਗੱਲ ਹੈ। ਬਿਲਕੁਲ, ਬਿਲਕੁਲ, ਬਿਲਕੁਲ ਵੈਸੇ, ਅੱਜ- ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਉਹ ਆਪਣੇ ਵਿੱਚ ਤੱਕ, ਆਪਣੇ ਤੱਕ ਹੀ ਸੀਮਿਤ ਹੈ, ਉਹ ਨਹੀਂ ਕਿਸੇ ਨੂੰ ਦੇਖ ਕੇ ਰਾਜੀ।
ਹਾਂਜੀ, ਅਸੀਂ ਆਪਣਾ ਕਰੀਏ, ਹਾਂਜੀ, ਇਹ ਚੀਜ਼ ਤੇ ਹੈ।
ਬਿਲਕੁਲ- ਬਿਲਕੁਲ ਚਲੋ ਅੱ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕਰਦੇ ਹਾਂ, ਤੁਹਾਡੇ ਨਾਲ ਫੇਰ ਗੱਲ। ਹਾਂਜੀ।
ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ।